ਹੈਲੋ।
ਤੁਸੀਂ ਸੁਣਾਓ ਘਰ ਪਰਿਵਾਰ ਸਭ। ਠੀਕ ਹੈ।
ਵਧੀਆ ਜੀ ਹੋਰ। ਕੀ ਕਰ ਰਹੇ ਹੋ ਤੁਸੀਂ।
ਬਸ ਜ ਚਾਹ ਪੀ ਚਾਹ ਪੀਂਦੇ ਪਏ ਆਓ ਚਾਹ ਪੀ ਲਓ।
ਅੱਛਾ ਬਸ-ਬਸ ਅਸੀਂ ਤਾਂ ਪੀਲੀ ਜੀ ਹੋਰ ਲੰਚ ਹੋ ਗਿਆ ਤੁਹਾਡਾ।
ਹਾਂਜੀ ਹੋ ਗਿਆ ਲੰਚ ਜੀ ਹੋ ਗਿਆ।
ਅੱਛਾ ਜੀ ਰ ਅੱਜ ਅਸੀਂ ਲੰਚ ਵਿੱਚ। ਵਿੱਚ ਬਣਾਇਆ ਸੀ ਭਿੰਡੀ।
ਅੱਛਾ ਜੀ।
ਹਾਂਜੀ-ਹਾਂਜੀ ਤੁਸੀਂ ਕੀ ਤੁਹਾਡੇ। ਕੀ ਬਣਿਆ ਸੀ।
ਸਾਡੇ ਜੀ ਅੱਜ ਅਸੀਂ ਤਾਂ ਕੁਝ ਬਣਾਇਆ ਨਹੀਂ ਅਸੀਂ ਬਜ਼ਾਰੋਂ ਲੈ ਕੇ ਆਈ ਸੀ ਨਾਨ ਵਗੈਰਾ।
ਅੱਛਾ-ਅੱਛਾ ਮੈਂ ਪਰਸੋਂ ਵੀ ਪੁੱਛਿਆ ਸੀ ਤੁਸੀਂ। ਪਰਸੋਂ ਵੀ ਨਾਨ ਖਾ ਰਹੇ ਸੀ ਤੇ ਅੱਜ ਫੇਰ ਨਾਨ। ਰੋਜ਼-ਰੋਜ਼ ਨਾਨ ਖਾਣੇ ਦੇਖੋ ਚੰਗੇ ਤੇ ਨਹੀ ਹੈ।
ਹਾਂਜੀ ਕੀ ਕਰੀਏ ਘਰ ਕੋਈ ਹੈ ਹੀ ਨਹੀਂ। ਮੰਮੀ ਘੁੰਮਣ ਗਈਏ ਬਾਹਰ।
ਅੱਛਾ-ਅੱਛਾ। ਨਹੀਂ ਕੋਈ ਨੀ-ਅ-ਅ
ਮੰਮੀ ਨਾਨਕਸਰ ਗਏ ਹੋਏ ਨੇ ਮੰਮੀ ਦਾ ਦੋ ਦਿਨ ਦਾ ਹੈਗਾ ਫਿਰ ਮੈਂ ਕਿਹਾ ਕਿ ਰੋਜ਼ ਦਾ ਬਰਗਰ ਖਾਣੇ ਔਖੇ ਨੇ ਨਾ ਨਹੀਂ ਖਾ ਲਓ ਚਲੋ ਰੋਟੀ ਤਾਂ ਹੈ ਵੈਸੇ ਇੱਕ ਤਰ੍ਹਾਂ ਦੀ
ਲੇਕਿਨ ਹੈਂ ਤੇ ਉਹ ਮੈਂਦਾ ਹੀ ਨਾ ਦੇਖ ਕੁਫ ਵੀ ਉਹੀ ਤੁਸੀਂ ਉਸ ਤੇ ਉਸ ਉਸੀ ਜਗ੍ਹਾ ਤੁਸੀਂ ਫੁਲਕੇ ਲਿਆਉਂਦੇ ਚਲੋ ਬਜ਼ਾਰੋਂ ਫੁਲਕੇ ਹੀ ਲ ਖਾ ਲੈਂਦੇ ਨਾਨ ਤੇ ਨਾ ਪਤਾ ਕੀ ਮੈਦਾ ਹੁੰਦਾ ਫਿਰ ਓ ਅੰਦਰ ਜਮ ਹੀ ਜਾਂਦਾ ਮੈਦਾ
ਹਾਂਜੀ ਤੁਹਾਡੀ ਗੱਲ ਸਹੀ ਹੈ ਪਰ ਫੁਲਕੇ ਲੈ ਕੇ ਆਵਾਂ ਫਿਰ ਦਾਲ ਸਬਜ਼ੀ ਕੌਣ ਬਣਾਏ ਫਿਰ ਉਹ ਸਾਰਾ ਪੰਗਾਂ ਬਣਾਉਣ ਦਾ ਤਾਂ ਨਾਨ ਲਿਆਦੇ ਹਾਂ ਜਾ ਕੇ ਨਾਲ ਉਹਦੇ ਛੋਲੇ ਮਿਲ ਜਾਂਦੇ ਨੇ ਨਾਲ ਸਲਾਦ ਹੋ ਗਏ ਨਾਲ ਕੜੀ ਹੋ ਗਈ ਤੇ ਮੈਂ ਨਾਲ ਖਾ ਲਾ ਛੋਲੇ ਨਾਲ ਖਾ ਲੈਂਦਾ ਨਾਲ ਨਾਨ ਤੇ ਕੜੀ ਬਚ ਜਾਂਦੀ ਹੈ ਰਾਤੀ ਫੇਿਰ ਮੈਂ ਰੋਟੀ ਆਪਣਾ ਬਣਾਉਣਾ ਨਾਲ ਕੜੀ ਨਾਲ ਰੋਟੀ ਖਾ ਲੈਣਾ
ਅੱਛਾ-ਅੱਛਾ-ਅੱਛਾ-ਅੱਛਾ ਹਾਂਜੀ ਤੇ ਆ ਕਦੋਂ ਆਉਣਾ ਆਂਟੀ ਜੀ ਨੇ
ਅ ਆਂਟੀ ਜੀ ਅ ਰਾਤੀ ਆ ਰਾਤੀ ਆ ਜਾਣਗੇ ਵੈਸੇ
ਅੱਛਾ-ਅੱਛਾ ਅਜ ਰਾਤੀ ਆਜਾਣਗੇ ਚਲੋ ਕੋਈ ਨੀ ਅਗਰ ਐਸਾ ਕੁਛ ਹੋਇਆ ਤੇ ਤੁਸੀਂ ਮੈਨੂੰ ਫੋਨ ਕਰ ਦਿਆ ਕਰੋ ਮੈਂ ਤੁਹਾਨੂੰ ਦੇ ਜਿਆ ਕਰਾਂਗੀ ਰੋਟੀ-ਰੋਟੀ ਦੀ ਦੇਖੋ ਚਲੋ ਕੋਈ ਗੱਲ ਹੈ ਨਹੀਂ ਹਾਂਜੀ ਵੀਰ ਜੀ ਮੈਂ ਫੋਨ ਕੀਤਾ ਸੀ ਤੁਹਾਡੇ ਘਰ ਨਿਊਜ਼ਪੇਪਰ ਆਂਦੀ ਹੈ ਆਂਦੀ ਹੈ ਉਹ ਨਾ ਐਕਚੁਲੀ ਅਸੀਂ ਵੀ ਲਵਾਉਣੀ ਸੀ ਐਕਚੁਲੀ ਨਾ ਅਸੀਂ ਤੇ ਨਾ ਵੈਸੇ ਤੇ ਸੱਚ ਦੱਸੀਏ ਅਸੀਂ ਜੋਬ ਬਾਰੇ ਲਗਵਾਉਣੀ ਸੀ ਕਿਉਂਕਿ ਕਿ ਨਾ ਮੈਂ ਸੁਣਿਆ ਸੀ ਉਹਦੇ ਵਿੱਚ ਨਾ ਜੋਬ ਵਗੈਰਾ ਤੋਂ ਦੱਸ ਦਿੰਦੇ ਨੇ ਉਹ ਕਿ ਇੱਥੇ ਜੋਬ ਹੈਈ ਗੀ ਆ ਉਹਦੇ ਵਿੱਚ ਪੜ੍ਹਾਈ ਵਗੈਰਾ ਵੀ ਦੱਸਦੇ ਨੇ ਸਾਰਾ ਕੁਛ ਦੱਸ ਨੇ ਤੇ ਤੇ ਉਹਦੀ ਜਿਹੜੀ ਜੋਬ ਔਲੀ ਨਿਊਜ਼ਪੇਪਰ ਹੁੰਦੀ ਉਹ ਅਲੱਗ ਹੁੰਦੀ ਹੈ ਕੋਈ
ਹਾਂਜੀ ਹੁੰਦੀ ਤਾਂ ਅਲੱਗ, ਉਹਦੇ ਤੇ ਤਾਂ ਕੋਈ ਸਪੈਸ਼ਲ ਨਾਮ ਹੂੰਦਾ ਮੈਨੂੰ ਨਾ ਉਹ ਨਾਮ ਵੈਸੇ ਪਤਾ ਨੀ ਮੈਂ ਤੁਹਾਨੂੰ ਪਤਾ ਕਰਕੇ ਦੱਸ ਦਾਂਗਾ ਵੈਸੇ,
ਅੱਛਾ-ਅੱਛਾ, ਨਹੀਂ ਅਸੀਂ ਨਾ ਵੈਸੇ ਵੀ ਨਿਊਜ਼ਪੇਪਰ ਤੇ ਦੇਖੋ ਲਗਵਾਨੇ ਆ ਆਪਣੇ ਕਰ ਦੇਖੋ ਅ ਮੈਂ ਸੁਣਿਆ ਤੇ ਹੈ ਹੁਣ ਦੇਖੋ ਮੈਨੂੰ ਪਤਾ ਨੀ ਵੀ ਇਹਦੇ ਫਾਇਦੇ ਵੀ ਹੁੰਦੇ ਨੇ,
ਨਹੀਂ ਫ਼ਾਇਦੇ ਤਾਂ ਦੇਖੋ ਹੁੰਦੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਜੋ ਬਲੀ ਮੈਂ ਸੁਣਿਆ ਵੈਸੇ ਮੈਨੂੰ ਨਾਮ ਯਾਦ ਨਹੀਂ ਆ ਰਿਹਾ। ਮੇਰੇ ਨਾ ਅਹ ਨਾਲ ਜਿਹੜਾ, ਪੜੋਸੀ ਹੈ ਨਾ ਉਹਨੇ ਲਵਾਇਆ ਸੀ। ਤੇ ਨਾ ਉਹ ਹਰ ਬੁੱਧਵਾਰ ਦੇ ਬੁੱਧਵਾਰ ਆਦੇ। ਦੀ ਉਹ ਨਿਊਜ਼ ਪੇਪਰ ਉਹ, ਖਾਲੀ ਨਿਉਜ਼ ਪੇਪਰ ਚ ਨਾ ਖਾਲੀ ਜੋਬ ਵੈ ਦੀ ਐਡ ਹੁੰਦੀ ਹੈ ਕਿ ਸਾਨੂੰ ਇਸ ਕੰਪਨੀ ਲਈ ਇਸ ਬੰਦੇ ਦੀ ਜ਼ਰੂਰਤ ਏ। ਅਤੇ ਖਾਲੀ ਸਾਰੀ ਉਹਦੇ ਜੋ, ਨਿਊਜ਼ ਤੇ ਜਿਹੜੀ ਮੇਰੇ ਘਰ ਲੱਗੀ ਹੈ ਮੈਂ ਲਵਾਈ ਹੈ ਇੰਡੀਆ ਟੂਡੇ ਦੀ ਇੰਗਲਿਸ਼ ਨਿਊਜ਼ਪੇਪਰ ਹੈ ਉਸ
ਜੋਬ-ਜੋਬ ਨੀ ਚਾਹੀਦਾ ਆ ਰਿਹਾ ਤੇ
ਹਾਂਜੀ,
ਅੱਛਾ-ਅੱਛਾ, ਤੁਹਾਡੇ ਘਰ ਕਿਹੜੀ ਆਦੀ ਹੈ ਸਿਰਫ਼ ਜੋਬ ਵਾਲੀ ਆਦੀ ਹੈ ਕਿ ਦੂਜੀ ਆਦੀ ਐ।
ਤਾਂ ਇੰਡੀਆ ਟੂਡੇ ਦੀ ਲਵਾਈ ਹੋਈ ਹੈ। ਉਹਦੇ 'ਚ ਅਹ ਮਤਲਬ ਕਿ ਕੋਲਾਮ ਥੋੜਾ ਜਿਹਾ ਕੋਲਮ ਹੁੰਦਾ ਜੋਬ ਦਾ ਤੇ ਬਾਕੀ ਸਾਰੀ ਨਿਊਜ ਹੁੰਦੀ ਹੈ ਇੰਗਲਿਸ਼ ਚ ਕਿਉ ਕਿ ਮੈਂ ਇੰਗਲਿਸ਼ ਮੈਂ ਇੰਪਰੂਵ ਕਰਨਾ ਚਾਹੁੰਦਾ ਆਪਣੀ ਇੰਗਲਿਸ਼ ਤੇ ਇੰਡੀਆਡੇ ਨਾ ਹਰ ਰੋਜ਼ ਐਡੀਟੋਰੀਅਲ ਵੀ ਆਦਾ। ਉਹ ਚ ਥੋੜੇੇ, ਔਖੇ-ਔਖੇ ਵਰਡ ਹੁੰਦੇ ਨੇ ਮੈਂ ਔਖੇ ਵਰਡ ਨਾ ਆਪਣੀ ਡਾਇਰੀ ਚ ਲਿਖਦਾ। ਅਤੇ ਉਹਦੇ ਮੀਨਿੰਗ ਲਿਖਦਾ। ਤੇ ਉਹਨੂੰ ਰੋਜ਼ ਮੈਂ ਰਿਵਾਈਜ਼, ਕਰਦਾ ਸ਼ਾਮ ਨੂੰ ਤੇ ਮੈਂ ਆਪਣੀ ਡੇ ਟੂ ਡੇ ਬੋਲਣ ਦੀ ਟਰਾਈ ਕਰਦਾ ਅਤੇ ਉਹਦੇ ਨਾਲ ਵਕੈਬਲਰੀ ਵੀ ਵਧੀਆ ਹੁੰਦੀ ਹੈ, ਆਪਣੀ। ਪ੍ਰਨਾਸੀਏਸ਼ਨ ਵੀ ਵਧੀਆ ਹੁੰਦੀ ਹੈ।
ਅੱਛਾ ਤੇ ਜਿੱਦਾਂ ਦੇ ਅੱਛਾ ਤੁਸੀਂ ਸਿਰਫ ਇੰਗਲਿਸ਼ ਪ੍ਰੂਫ ਵੀ ਹੋ ਸਕਦੀ ਹੈ। ਉਹਦੇ ਰੀਡਿੰਗ ਕਰਨ ਨਾਲ ਅਤੇ ਹੋਰ ਹੋਰ ਕੀ ਬੈਨੀਫਿਟ ਟੈ ਇਸ ਚੀਜ਼ ਦੇ,
ਦੇਖੋ ਜੀ ਬੈਨੀ ਫਿਰ ਤਾਂ ਬਹੁਤ ਜਿਵੇਂ ਕਿ ਮੈਂ ਤੁਹਾਨੂੰ ਦੱਸ। ਅਤੇੇ ਇੰਡੀਆ ਟੂਡੇ ਦੀ ਐਡੀਟੋਰੀਅਲ ਆਦਾ ਹਰ ਰੋਜ਼ ਜਿਹੜਾ ਐਡੀਟੋਰੀਅਲ ਹੁੰਦਾ ਨਾ ਜਿਵੇਂ ਕੋਈ ਗੌਰਮੈਂਟ ਪੇਪਰ ਹੁੰਦੇ ਨੇ। ਗੌਰਮੈਂਟ ਐਗਜ਼ਾਮਸ ਉਹਦੇ ਵਿੱਚ ਜਿਵੇਂ ਇੰਗਲਿਸ਼ ਦੇ ਹੁੰਦਾ ਪੋਸ਼ਣ ਹੁੰਦਾ ਅਲੱਗ ਤੋਂ ਅਤੇ ਜੋ ਇੰਗਲਿਸ਼, ਹੁੰਦੀ ਹੈ ਹਾਈ ਲੈਵਲ ਦੀ ਪੂਰੀ, ਉਹਦੇ ਚ ਜਾਂਦੇ ਨੇ ਔਖੇ ਔਖੇ ਵਰਡ, ਤੇ ਜੋ ਔਖੇ ਵਰਡ ਆਦੇ ਨੇ ਨਾ ਉਹ ਸਾਰੇ, ਐਡੀਟੋਰੀਅਲ ਤੋਂ ਹੀ ਲੈ ਲਏ ਜਾਂਦੇ ਨੇ, ਹਾਂਜੀ ਜਿਵੇਂ ਕਿ ਲਾ ਲਓ ਕਿ ਇੱਕ ਦਿਨ ਤੁਹਾਡੇ ਕੋਲ ਐਡੀਟੋਰੀਅਲ ਆ ਗਿਆਡੀਟੋਰੀਅਲ ਮੀਨਸ ਕਿ ਉਹ ਪੂਰਾ ਹੀ ਦਿੰਦੇ ਨੇ ਕਿ ਸਮਰੀ ਹੁੰਦੀ ਹੈ ਪੂਰੀ ਨਿਊਜ਼ ਪੇਪਰ ਦੀ ਕਿ ਅੱਜ ਇਹ ਹੋਇਆ। ਜਿਵੇਂ ਕਿ ਅੱਜ ਕੱਲ੍ਹ ਲੜਾਈ ਚੱਲਦੀ ਪਈ ਹੈ ਪੈਟਰੋਲ ਦੇ ਪ੍ਰਾਈਸ, ਇੰਕਰੇਜ ਹੋ ਰਹੇ ਨੇ, ਤੇ ਉਹ ਦੱਸਦੇ ਨੇ ਉਹਦੇ ਚੋ- ਨਵੇਂ ਨਵੇਂ ਵਰਡਸ ਲੈ ਕੇ ਆਉਂਦੇ ਨੇ ਔਖੇ ਓਖੇ। ਤੇ ਉਹੀ ਵਰਡਜ਼ ਦਾ ਉੱਥੇ ਹੀ ਯੂਸ ਹੁੰਦਾ ਹੈ ਪੇਪਰ 'ਚ
ਅੱ ਅੱਛਾ ਮਤਲਬ ਜਿਵੇਂ ਆਪਾਂ ਕੋਈ ਹੋਰ ਪੇਪਰ ਭਰ ਦੇਣੇ ਹੋਣ ਤੇ ਸਾਨੂੰ ਉਹਦੇ ਵਾਸਤੇ ਨਿਊਜ-ਨਿਊਜ, ਪੇਪਰ ਰੀਡ ਕਰਨਾ ਜ਼ਰੂਰੀ ਹੈ। ਅਤੇ ਆਪਣੀ ਅਗਰ ਇ ਕੋਈ ਵੀ ਕੀ ਨਾਮ ਹੈ ਉਹਦਾ ਪੜ੍ਹਨਾ ਆਪਣੀ ਲਿਸਨਿੰਗ ਸਪੀਕਿੰਗ ਵਗੈਰਾ ਸਪੀਕਿੰਗ ਮੇਨ ਫੋਕਸ ਸਪੀਕਿੰਗ ਤੇ ਹੁੰਦਾ ਆਾ। ਤੇ ਇਹਦੇ ਵਿੱਚ ਮਾਇੰਡ ਤੇ ਕੀ ਡਿਵੈਲਪ ਮੈਂਟ ਹੋਏਗੀ ਦੇਖੋ ਦਿਮਾਗ ਮੇਨ ਤਾਂ ਆਪਾਂ ਇਹੀ ਹੈ ਨਾ ਆਪਣਾ ਦਿਮਾਗ ਚਲਾਉਣਾ ਚਾਹੀਦਾ ਸਾਨੂੰ-'
ਨਹੀਂ ਮੈਂ ਤੁਹਾਨੂੰ ਕਿਹਾ ਤਾਂ ਹੈ ਮੈਂ ਸਵੇਰੇ ਜਿਵੇਂ ਨਿਊਜ਼ਪੇਪਰ ਆਦੀ ਹੈ ਸਵੇਰੇ ਛੇ ਵਜੇ ਆ ਜਾਦੀਐ ਨਿਉਜ ਪੇਪਰ, ਪੇਪਰ ਤੁਸੀਂ ਆਰਾਮ ਨਾਲ ਉੱਠੋ ਆਪਣਾ ਨੌ ਵਜੇ ਤੱਕ ਤੁਹਾਡੇ ਕੋਲ ਨਿਊਜ਼ ਤੁਹਾਡੇ ਹੱਥ ਚ ਹੋਏਗੀ ਤੁਸੀਂ ਆਰਾਮ ਨਾਲ ਪੜੋ ਪੂਰਾ ਨਿਊਜ਼ਪੇਪਰ ਪੜ੍ਹ ਲਓ। ਜਿਹੜੇ ਤੁਹਾਨੂੰ ਨਵੇਂ ਵਰਡ- ਜਿਹੜੇ ਤੁਹਾਨ ਨਵੇਂ ਵਰਡ ਲੱਗਦੇ ਨੇ, ਨੇ ਤੁਸੀਂ ਡਾਇਰੀ ਤੇ ਲਿਖੋ। ਤੁਹਾਡੇ ਕੋਲ ਫੋਨ ਦੇਖੋ ਅੱਜ ਕੱਲ ਸਾਰਿਆਂ ਕੋਲ ਹੁੰਦਾ ਗੂਗਲ ਖੋਲ੍ਹੋ ਤੁਸੀਂ ਉਹਦਾ ਮੀਨਿੰਗ ਦੇਖੋ ਤੁਸੀਂ ਡਾਇਰੀ ਚ ਲਿਖੋ। ਅਤੇ ਸ਼ਾਮ ਨੂੰ ਪੜ੍ਹੋ ਦੁਬਾਰਾ। ਜੋ ਤੁਸੀਂ ਵਰਡ ਲਿਖੇ ਨੇ, ਤੇ ਉਹਨੂੰ ਆਪਣੀ ਡੇ ਟੂ ਡੇ, ਲਾਈਫ ਚ ਬੋਲਣ ਦਾ ਟਰਾਈ ਕਰੋ। ਦੇਖੋ ਉਹਦੇ ਨਾਲ ਹੀ ਸਮਝ ਪ ਪੈਂਦੀ ਹੈ ਕਿ ਇਸ ਵਰਡ ਦਾ ਇਹ ਮੀਨਿੰਗ ਸੀ। ਤੇ ਜਿਵੇਂ ਅਸੀਂ ਕਿਥ ਜਾਂਦੇ ਹਾਂ ਅ ਅਸੀਂ ਇੱਕਦਮ ਵੇਖਦੇ ਹਾਂ ਸਾਡੇ ਮਾਇੰਡ ਚ ਇਕਦਮ ਹਿੱਟ ਹੁੰਦਾ ਕਿ ਹਾਂ ਅਸੀਂ ਇਹ ਵਰਡ ਉੱਥੇ ਦੇਖਿਆ ਸੀ। ਇਹ ਇਹਦੇ ਨਾਲ ਬਕੇਬਲਰੀ ਵੀ, ਇਪਰੂਵ ਹੁੰਦੀ ਹੈ।
ਹੂੰ, ਹਾਂ ਮੈਂ ਵੀ ਸੁਣਿਆ ਸੀ ਕਹਿੰਦੇ ਵੀ, ਚਲੋ ਇਹ ਨਿਊਜ਼ ਪੇਪਰ ਰੱਖਣ ਨਾਲ ਤੇ ਆਪਣੇ ਆਸ ਪਾਸ ਕੀ ਹੋ ਰਿਹਾ ਉਹ ਵੀ ਸਾਨੂੰ ਪਤਾ ਲੱਗ ਜਾ। ਕਿਉਂਕਿ ਅੱਜ ਕੱਲ੍ਹ ਟਾਈਮ 'ਤੇ ਹੁੰਦਾ ਨੀ। ਟੀ ਵੀ ਦੇਖਣ ਦਾ। ਜੇ ਆਪਾਂ ਫੋਨ ਚਲਾਨੇ ਆ। ਤੇ ਫੋਨ ਵਿੱਚ ਤੇ ਪਹਿਲੇ ਮੈਸੇਜ, ਬਥੇਰੇ ਹੁੰਦੇ ਨੇ,
ਅਤੇ ਟੀ ਵੀ ਚ ਵੀ ਨਾ ਬਸ ਉਹੀ ਦਿਖਦੇ, ਨੇ ਫਾਲਤੂ ਦੀ ਨਿਊਜ਼ ਜਿਹੜੀ ਵਧੀਆ ਮਤਲਬ ਕਿ ਜਿਹੜੀ ਇੰਪੋਰਟੈਂਟ ਨਿਊਜ਼ ਹੁੰਦੀ ਉਹ ਤਾਂ ਦਿਖਾਦੇ ਹੀ ਨਹੀਂ ਬਿਲਕੁਲ ਵੀ।
ਅੱਛਾ, ਤੇ ਉਹ ਸਾਰੀ ਨਿਊਜ਼ਪੇਪਰ ਵਿੱਚ ਹੀ ਆਦੀਆਂ ਨੇ,
ਹਾਂਜੀ ਦੇਖੋ ਨਿਊਜ਼ ਪੇਪਰ ਚ ਦਸ ਪੇਜਿਸ ਹੁੰਦੇ ਨੇ ਉਹ ਹਰ ਛੋਟੇ-ਛੋਟੇ ਕੋਲਨ ਹਰ ਇੱਕ ਨਿਊਜ਼ ਦੇਈ ਦਿੰਦੇ ਨੇ ਉਹ
ਅੱਛਾ ਅੱਛਾ,
ਹੁਣ ਦੇਖੋ ਨਿਊਜ਼ਪੇਪਰ 'ਚ ਜਨਰਲ ਨੌਜ ਵੀ ਵੱਧਦੀ ਹੈ। ਬ
ਮੈਂ ਦੇਖ ਰਹੀ ਸੀ ਹਾਂ ਅਸੀਂ ਨਾ ਟੀ ਵੀ ਕੱਲ ਲਾਇਆ ਸੀ। ਅਤੇ ਅਸੀਂ ਤਾਂ ਪੰਜਾਬੀ ਚੈਨਲ ਹੀ ਜ਼ਿਆਦਾ ਦੇਖ ਰਹੇ ਸੀਗੇ ਕਿਉਂਕਿ ਸਾਨੂੰ ਇੰਨੀ ਨਹੀਂ ਆਉਂਦੀ ਹਿੰਦੀ ਹੁੰਦੀ। ਆਦੀ ਤੇ ਆਪਾਂ ਪੰਜਾਬੀ, ਚੈਨ ਲਗਾਏ ਅਤੇ ਉਹਦੇ ਵਿੱਚ ਸਾਰੇ ਨਾ, ਪੰਜਾਬ ਦੇ ਨਿਊਜ਼ ਵਗੈਰਾ ਦੱਸ ਰਹੇ ਸੀ ਉਹ, ਤੇ ਫੇਰ ਸਾਨੂੰ ਇਹ ਸੀ। ਕਿ ਯਾਰ ਸਾਡ ਅਸੀਂ ਰਹਿੰਦੇ ਤਾਂ ਇੱਥੇ ਹਾਂ ਅਤੇ ਸਾਨੂੰ ਥੋੜ੍ਹਾ ਮਤਲਬ ਕਿ ਹੋਰ ਸਟੇਟ ਬਾਰੇ ਵੀ ਥੋੜ੍ਹਾ ਜਾਣਨਾ। ਚਾਹੀਦਾ ਹੈ ਪੰਜ ਸਿਰਫ਼ ਪੰਜਾਬ ਵੱਲ ਨ ਕਿਉਂਕਿ ਕਿ ਦੇਖੋ ਹਰਿਆਣਾ ਵੀ ਹੈ। ਇੱਥੇ ਯੂਪੀ ਵੀ ਆ ਜਾਂਦਾ। ਫਿਰ ਥੋੜ੍ਹੀ ਬਾਅਦ ਕਿ ਸਟੇਟ ਬਾਰੇ ਵੀ ਥੋੜ੍ਹੀ ਨੌਲੇਜ ਹੋਣੀ ਚਾਹੀਦੀ ਹੈ ਕਿੱਥੇ ਕੀ ਹੋ ਰਿਹਾ। ਜੇ ਕੱਲ੍ਹ ਨੂੰ ਆਪਾਂ, ਕੋਈ ਹੋਰ ਸਟੇਟ ਜਾਣੇ ਆ ਤੇ ਸਾਨੂੰ ਉਹ ਸ਼ਹਿਰ ਉਹ ਪਿੰਡ ਬਾਰੇ ਕੁਛ ਪਤਾ। ਤਾਂ ਹੋਣਾ ਚਾਹੀਦਾ ਹੈ। ਤੇ ਉਹ ਹਾਂ, ਤੇ ਇਹ ਸਬ ਬਾਕੀ ਅਦਰ ਜਿਹੜੀ ਨਿਊਜ ਆਪਾਂ ਲਗਾਈ ਉਹ ਸਿਰਫ ਪੰਜਾਬ ਬਾਰੇ ਦੱਸ ਰਹੀ ਸੀ ਫਿਰ ਜਿੜੀ ਅ ਜ਼ਿਆਦਾ ਵੱਡੀ ਖ਼ਬਰ ਹੁੰਦੀ ਆ ਉਹ ਦੱਸਦੇ ਨੇ। ਛੋਟੀ ਮੋਟੀ ਖ਼ਬਰ ਨਹੀਂ ਦੱਸਦੇ ਉਹ ਤੇ ਹੁਣ ਛੋਟੇ ਮੋਟੇ, ਖਬਰ ਵੀ ਤੇ ਰੱਖਣੀ ਚਾਹੀਦੀ ਹੈ ਨਾ ਆਪਣੇ ਦਿਮਾਗ ਵਿੱਚ ਤਾਂ ਕਰਕੇ ਮੈਂ ਕਿਹਾ ਵੀ ਸਾਨੂੰ ਤੇ ਨਿਊਜ਼ ਪੇਪਰ ਤੋਂ ਪਤਾ ਲੱਗੇਗੀ।
ਜਿਹੜੀ ਇੰਪੋਰਟੈਂਟ ਨਿਊਜ਼ ਹੁੰਦੀ ਉਹ ਤਾਂ ਦਿਖਾਦੇ ਨੀ ਬਿਲਕੁਲ ਵੀ ਹੈ। ਹੁਣ ਦੇਖੋ ਤਿੰਨ, ਚਾਰ ਦਿਨ ਹੋ ਗਏ ਇਹੀ ਦਿਖਾਈ ਦੇ ਰਹੇ ਨੇ ਕੁੱਤੇ ਨੇ ਇੱਕ ਮੁੰਡੇ ਨੂੰ ਕੱਟ ਲਿਆ। ਹੁਣ ਦੇਖੋ ਉਹ ਕੱਟ ਲੈ ਤੁਸੀਂ ਇੱਕ, ਟਾਈਮ ਦਿਖਾ ਕੇ ਚਲੋ ਬੰਦ ਕਰਦੋ ਤੁਸੀਂ ਰੋਜ਼ ਰੋਜ਼ ਦਿਖਾਈ। ਜਾ ਰਹੇ ਜਿਹੜੀ ਇੰਪੋਰਟੈਂਟ ਨਿਊਜ਼ ਨੇ ਜਿਵੇਂ ਰੋਜ਼ ਦਾ ਪੈਟਰੋਲ ਦਾ ਰੇਟ ਵੱਧਦਾ ਘੱਟਦਾ। ਸੋਨੇ ਦਾ ਵੱਧਦਾ ਘਟਦਾ ਉਹ ਵੀ ਤੇ ਦੱਸੋ ਨਾ। ਬੰਦੇ ਨੂੰ ਥੋੜ੍ਹਾ ਕੁਛ ਪਤਾ ਵੀ ਲੱਗੇ। ਉਹ ਤੇ ਦਿਖਾਉਂਦੇ ਨੀ, ਉਹ ਸਾਰਾ ਫਿਰ ਨਿਊਜ਼ਪੇਪਰ ਚ ਆਉਂਦਾ।
ਹੂੰ, ਹੂੰ ਸ ਹੁਣ ਦੇਖੋ ਅਸੀਂ ਰਹਿੰਦੇ ਇਸ ਸਾਈਡ ਪਾਸੇ ਪਏ ਹਾਂ। ਸਾਡੀ ਮਹੱਲੇ ਵਿੱਚ ਕੀ ਹੋ ਰਿਹਾ, ਸਾਨੂੰ ਕ ਦੇਖੋ ਅਸੀਂ ਤੇ ਬਾਹਰ ਨਿਕਲਦੇ ਨੀ। ਠੀਕ ਹੈ ਨਾ, ਸਾਡੇ ਮਹੱਲੇ ਵਿੱਚ ਕੀ ਹੋ ਰਿਹਾ ਤੇ ਸਾਨੂੰ ਥੋੜਾ ਜਿਹੀ ਤੇ ਨੌਲੇਜ ਮਿਲਣੀ ਚਾਹੀਦੀ ਏ ਨਾਂ ਤੇ ਤੇ ਉਹ ਚੀਜ਼ ਤੇ ਨਾ ਟੀ ਵੀ ਵਿੱਚ ਦਿਖਾਂਦੇ ਨਹੀਂ ਹੈ, ਉਹ ਚੀਜ਼ ਤਾਂ ਸਿਰਫ ਨਿਊਜ਼ਪੇਪਰ ਵਿੱਚ ਹੀ ਆ ਸਕਦੀ ਹੈ। ਤਾਂ ਅਸੀਂ ਇਹੀ ਸੋਚ ਰਹੇ ਸੀ, ਵੀ ਫਿਰ ਸਾਨੂੰ ਇਹ ਸਿਗਾ ਚਲੋ ਜੋਬ ਦਾ ਵੀ ਦੇਖਣਾ ਅਸੀਂ ਕਿ ਚਲੋ ਜੋਬ ਵੀ ਪਤਾ ਲੱਗ ਜੇਗੀ।ਫਿਰ ਮੈਂ ਕਿਹਾ ਵੀ ਚਲੋ ਮੈਂ ਤੁਹਾਡੇ ਕੋਲ ਪੁੱਛਦੀ ਹਾਂ ਸ਼ਾਇਦ ਤੁਹਾਡੇ ਅਹ ਤੁਸੀਂ ਫਿਰ ਦੱਸ ਮੈਨੂੰ ਕਿਸੇ ਨੇ ਦੱਸਿਆ ਸੀ ਤੁਹਾਡੇ ਘਰ ਆਂਦੀ ਐ ਨਿਊਜ਼ਪੇਪਰ। ਮੈਂ ਕਿਹਾ ਚਲੋ ਮੈਂ ਪੁੱਛ ਲਾਂਗੀ। ਕਿ ਨਿਊਜ਼ਪੇਪਰ ਤੁਹਾਡੇ ਕੋਲ ਆਂਦੀ ਹੈ।ਤੇ ਕੀ ਬੈਨੀਫਿਟ ਵਗੈਰਾ ਹੈ ਕੋਈ ਕਿ ਨਹੀਂ ਜੇ । ਕੋਈ ਬੇਨੀਫਿਟ ਹੈ? ਤੇ ਅਸੀਂ ਲਗਵਾਈਏ ਨਹੀਂ ਤੇ।
ਨਹੀਂ ਬੈਨੀਫਿਟ ਤਾਂ ਬਹੁਤ ਏ, ਮੈਂ ਤਾਂ ਉਹਨਾਂ ਨਾ ਨੰਬਰ ਸ਼ੇਅਰ ਕਰ ਦਾਂਗਾ ਉਹਦਾ। ਹੁਣੇ ਕਰ ਦਿੰਨਾਂ ਤੁਹਾਨੂੰ ਨੰਬਰ ਸ਼ੇਅਰ। ਤੁਸੀਂ ਉਹਦੇ ਕੋਲ ਮੇਰਾ ਨਾਂ ਲੈ ਹੈਨਾ, ਤੇ ਉਹ ਤੁਹਾਨੂੰ ਡਿਸਕਾਊਂਟ ਵਗੈਰਾ ਵੀ ਦੇ ਦੇਗਾ ਤੇ ਸ ਤੁਹਾਨੂੰ ਕੱਲ੍ਹ ਤੋਂ ਹੀ ਸ਼ੁਰੂ ਕਰ ਦੇਖਦੇ ਨਹੀਂ ਉਹ।
ਠੀਕ ਹੈ, ਠੀਕ ਹੈ ਜੀ ਬਾਕੀ ਕਿ ਤੁਸੀਂ ਮੈਨੂੰ ਨੰਬਰ ਸ਼ ਸ਼ੇਅਰ ਕਰਦਉ ਮੈਂ ਇੱਕ ਵਾਰ ਗੱਲ ਕਰ ਲੈਂਨੀ ਹਾਂ, ਹੈਨਾ ਉਹਨਾਂ ਨਾਲ ਹਾਂਜੀ, ਓਕੇ ਜੀ ਸਤਿ ਸ਼੍ਰੀ ਅਕਾਲ ਜੀ।